ਹੈ
ਹੈਲੋ।
ਹਾਂਜੀ।
ਸਸ ਸ਼੍ਰੀ ਕਾਲ।।
ਸਸ ਰੀ ਕਾਲ ਜੀ।
ਕਿਵੇਂ ਓ।
ਮੈਂ ਠੀਕ ਆਂ ਤੁਸੀਂ ਦੱਸੋ।
ਮੈਂ ਵੀ ਵਧੀਆ।
ਹੋਰ ਘਰੇ ਕਿੱਦਾ ਸਭ
ਵਧੀਆ ਤੁਸੀਂ ਸੁਨਾਓ।
ਵਧੀਆ ਜੀ ਵਧੀਆ ਕੀ ਕਰਦੇ ਸੀ।
ਮੈਂ ਕੁਛ ਨੀ ਬਸ, ਐਕਚੁਲੀ ਨਾ ਪਲੈਨ ਬਨਾ ਰੀ ਆਂ, ਸ਼ਾਮੀ ਕੁਛ ਖਾਨ ਚਲਈਏ।
ਅ ਆਜ।
ਹਾਂਜੀ ਅੱਜ।
ਹੂੰ ਅਛਾ ਆਪਾਂ ਕਿਨੇ ਵਜੇ ਜਾਣੈ?
ਹੂੰ ਇਦੇ ਵਿਚ ਕੋਈ ਟਾਈਮਿੰਗ ਨੀ ਏ, ਦੇਖਲੋ ਤੁਸੀ ਕਿੰਨੇ ਵਜੇ ਫਰੀ ਹੋਵੋ।
ਮੈਂ ਸਾਢੇ ਕੁ ਪੰਜ ਫ੍ਰੀ ਹੋ ਜਊਗਾ।
ਸਾਢੇ ਕ ਪੰੰਜ,
ਹਾਂ,
ਹ ਚਲ ਛਡ,
ਅ ਚੱਲ ਸਕਦੇ ਆ।
ਹਾਂਜੀ,
ਬਸ ਠੀਕ ਹੈ, ਅ ਵੈਸੇ ਤਾਂ ਮੈਂ ਮਤਲਬ ਕਦੀ ਮਨਾ ਨਹੀਂ ਸੀ ਕਰਨਾ ਐਵੇ ਜਾਣ ਤੋਂ ਅ ਥੋੜੇ ਜਾ ਮੈਂ ਬਿਜੀ ਸੀਗਾ ਸਾਢੇ ਪੰਜ ਤੱਕ ਮੈਂ ਤੇ ਇੱਕ ਵਾਰ ਪੁੱਛ ਲਾ।
ਨਹੀਂ ਕੋਈ ਗੱਲ ਨਹੀਂ।
ਹੂ ਮੈਮ ਚੱਲਦੇ ਹ ਆਪਾਂ ਕਿੱਥੇ ਜਾਣਾ।
ਊ ਵੇਖ ਲਾਂਗੇ ਕਿਸੇ ਪੀਜ਼ਾ ਸ਼ੋਪ ਕੋਈ ਵਧੀਆ ਜੀ ਕੈਫੇ।
ਹ ਕੋਈ ਜਗ੍ਹਾ ਉਹ ਵਧੀਆ ਦੇਖ ਲੋ ਜਿੱਥੇ ਪੀਸਫੁਲੀ ਬਹਿ ਸਕੀਏ ਆਪਾਂ
ਥੇਨਕੁ
ਹਾਂਜੀ ਸ਼ੋਰ ਸ਼ਰਾਬਾ ਜੀਹਾ ਨਹੀ ਮੁਕਦਾ,
ਨਹੀਂ, ਨਹੀਂ।
ਫਿਰ ਠੀਕ ਆ ਕੀ ਖਾਉਗੇ। ਯਾ ਚੀਜ ਕੋਨ ਖਾਵਾਂਗੇ ਇੱਕ ਇੱਕ, ਕੀ ਖਾਣਾ ਕੀ ਖਵਾਣਾ,
ਖਾਣਾ ਖਵਾਣਾ ਪੀਜ਼ਾ, ਔਰ ਗੋਲ ਗੱਪੇਏ, ਔਰ ਕੁਛ ਵੇਸੈ ਵੀ,
ਤੁਹਾਡੀ ਸੋਚ ਤੁਹਾਡੀ ਕੀ ਸਲਾਹ ਪਹਿਲਾਂ ਤੁਸੀਂ ਆਪਣੀ ਸਲਾਹ ਦੱਸੋ ਕੁਛ ਤਾਂ ਸੋਚਿਆ ਹੀ ਹੋਣਾ ਜਾਣ ਕਰਕੇ,
ਮਸਾ ਤਾਂ ਮੈੇ ਪੀਜ਼ਾ ਖਾਣ ਦੀ ਸਲਾਹ ਏ ਉਸ ਤੋਂ ਬਾਅਦ ਸਬੇ ਖਾਂਣ ਦੀ ਸਲਾਹ ਏ,
ਸਾਰਾ ਕੁਛ ਇੱਕੋ ਵਾਰੀ ਚੀ,
ਇਹ ਤੇ ਆਪਾਂ ਕਿਹੜਾ ਪੂਰਾ ਪੂਰਾ ਖਾਣਾ ਹੁੰਦਾ।
ਹਮ ਇਹਵੀ ਗੱਲ ਸਹੀ ਆ।
ਹਮ।
ਆ ਵੈਸੇ ਮੈਨੂੰ ਇੱਕ ਗੱਲ ਦੱਸੋ ਗੁੱਸਾ ਤਾਂ ਨੀ ਕਰਦੇ ਤੇ ਇਕ ਗੱਲ ਕਵਾ,
ਬੋਲੋ, ਬੋਲੋ
ਹੁਣ ਤੁਸੀਂ ਜ਼ਿਆਦਾ ਨੀ ਫਾਸਟ ਫੂਡ ਖਾਣ ਲੱਗ ਗਏ ਅੱਜ ਕੱਲ੍ਹ,
ਕਿਹਣਦੇ ਕੁਛ ਨਹੀਂ ਐ,
ਮੈਂ ਦੇਖਿਆ ਤੁਸੀ ਪਰਸੋ ਵੀ ਬੈਠੇ ਹੋਏ ਸੀਗੇ ਉਹ ਸਾਹਮਣੇ ਆਲੇ ਰੈਸਟੋਰੈਂਟ ਤੇ,
ਮੈਂ ਉੱਥੋਂ ਲੰਘ ਰਿਹਾ ਸੀ ਜਦੋਂ ਤੁਸੀਂ ਬੈਠੇ ਹੋਏ ਸੀ ਉੱਥੇ।
ਹਮ, ਹਮ
ਉਸ ਤੋਂ ਤਿੰਨ ਦਿਨ ਪਹਿਲਾਂ ਆਪਾਂ ਕੱਠੇ ਖਾ ਕੇ ਆਏ ਸੀ ਥੋਨੂੰ ਯਾਦ ਹੋਣਾ।
ਹਾਂਜੀ,
ਵੈਸੇ ਮੇਰੇ ਪਰਸੋਂ ਮਾਇੰਡ ਚ ਆਈ ਸੀ ਜਿੱਦਣ ਮੈਂ ਤੁਹਾਨੂੰ ਦੇਖਿਆ ਸੀ ਪਰ ਮੈਂ ਉਦਣ, ਕਿਹਾ ਨੀ ਅਜ ਜਿੱਦਾਂ ਤੁਸੀਂ ਅੱਜ ਪਲੈਨ ਕੀਤਾ ਮੈਂ ਸੋਚਿਆ ਇੱਕ ਵਾਰ ਥੋਨੂੰ, ਮੈਂ ਟੋਕਦਾ ਜਰੂਰ ਹੈਗਾ ਤਾਂ ਇਹ ਗੱਲ ਤੁਸੀਂ ਜ਼ਿਆਦਾ ਖਾਣ ਲੱਗ ਗਏ ਫਾਸਟ ਫੂਡ ਇਨਾ ਨੀ ਖਾਣਾ ਚਾਹੀਦਾ ਆ।
ਹਾਂਜੀ।
ਹਫਤੇ ਚ ਇੱਕ ਵਾਰੀ ਕਰਦੋ।
ਹਾਂਜੀ, ਕੋਈ ਨੀ।
ਹਮ।
ਹਮ। ਤੇ ਕਰੂੰਗੀ ਅਵੋਇਡ ਕਰਾਂ।
ਅੱਜ ਤਾਂ ਚੱਲ ਪਵਾਂਗੇ, ਅੱਜ ਨੀ ਮਨਾ ਕਰਦਾ ਤੈਨੂੰ ਅੱਗੇ ਤੋਂ ਕਹਿ ਰਿਹਾ ਮੈਂ।
ਓਕੇ, ਹਮ।
ਤੇ ਆ ਸਹੀ ਐ, ਹਫ਼ਤੇ ਬਾਅਦ ਖਾ ਲਿਆ ਕਰ ਪਤਾ ਕੀ ਚੱਕਰ ਐ ਏ ਜ਼ਿਆਦਾ। ਫਾਸਟ-ਫੂਡ ਖਾਂਨੇ ਆ ਨਾ ਇਹ ਨਿਰਾ ਮੈਦਾ। ਮੈਦਾ ਹੁੰਦਾ, ਏ ਆਪਣੇ ਅੰਦਰ ਬਹੁਤ ਪ੍ਰੋਬਲਮਸ ਬਣਾਂਦਾ ਏ।
ਹਾਂਜੀ, ਉ ਤਾਂ ਹੈ।
ਹਮ।
ਪਰ ਯਾਰ, ਟੇਸਟ ਵਾਈਜ਼ ਤੇ ਵਧੀਆ ਈ ਹੁੰਦਾ ਐ।
ਕਿਵੇਂ।
ਟੇਸਟ ਵਾਈਜ਼ ਤੇ ਵਧੀਆ ਈ ਹੁੰਦਾ ਐ।
ਬਸ ਟੇਸਟ ਕਰਕੇ ਤਾਂ ਆਪਾਂ ਇੰਨਾ ਖਾਈ ਜਾਂਣੇ ਆਂ ਐਵੇਂ, ਇਦਾ ਬੈਨੀਫਿਟ ਤਾਂ ਆਪਾਂ ਨੂੰ ਇੱਕ ਪਰਸੈਂਟ ਵੀ ਨੀ ਹੈਗਾ।
ਹਮ।
ਇਹ ਬਿਕਦਾ ਈ ਟੇਸਟ ਕਰਕੇ ਐ।
ਹਮ ਹਮ।
ਤੁਸੀਂ ਦੇਖਿਆ ਹੋਣਾ ਕਈਆਂ ਨੂੰ ਸਾਹ ਦੀ ਪ੍ਰੋਬਲਮ ਵੀ ਆ ਜਾਂਦੀ, ਕਈਆਂ ਨੂੰ ਹਾਰਟ ਦੀ ਪ੍ਰੋਬਲਮ ਆ ਜਾਂਦੀ ਐ।
ਹਾਂਜੀ।
ਸਭ ਕੁਛ ਇਹਦੇ ਕਰਕੇ ਤਾਂ ਹੈ।
ਹਮ ਕਿਉਂਕਿ ਗੰਦਾ ਹੁੰਦਾ ਹੈ।
ਉਹੀ ਤਾਂ ਚੱਕਰ ਐ, ਹੁਣ ਤੁਸੀਂ ਇੰਨੇ ਸਮਝਦਾਰ ਹੋ ਤੁਹਾਨੂੰ ਪਤਾ ਗੰਦਾ ਹੋ, ਤੁਸੀਂ ਫੇਰ ਕਿਹਿਨੇ ਹੋ ਮੈ ਪੀਜ਼ਾ ਖਾਣ ਜਾਣਾ ਆ।
ਹੈਬਚੁਅਲ।
ਹਾਂ ਥੋੜਾ ਜਿਹਾ ਅਵੋਇਡ ਕਰਕੇ ਸੁਧਾਰ ਲਓ ਤੁਸੀਂ ਏ ਚੀਜ਼
ਹਾਂਜੀ।
ਗੁੱਸਾ ਤਾਂ ਨੀਂ ਕਰਦੇ।
ਨਈਂ-ਨਈਂ ਗੁੱਸਾ ਤੇ ਨੀ ਆਂ।
ਪਤਾ ਕੀ ਚੱਕਰ ਆ ਮੈਂ ਵੀ ਪਹਿਲਾਂ ਬਹੁਤ ਅਡਿਕਟਡ ਜਹਾ ਸੀਗਾ ਫਾਸਟ ਫੂਡ ਨੂੰ ਮੈਨੂੰ ਵੀ ਕਿਸੇ ਨੇ ਟੋਕਿਆ ਫੇਰ। ਫੇਰ ਮੈਂ ਉਹਦੀ ਗੱਲ ਤੇ ਗੌਰ ਕੀਤੀ ਫੇਰ ਮੈਂ ਦੇਖ। ਖਿਅਆ ਹਾਲ, ਜਿਹੜਾ ਸਟ੍ਰਰੀਟ ਫੂਡ ਵੀ ਆਪਾਂ ਖਾ ਲੈਂਨੇ ਆ ਨਾ। ਤੇ, ਹੈਲੋ।
ਹਮ- ਹਮ।
ਹਾਂ ਮੈਂ ਕਿਹਾ ਸਟ੍ਰਰੀਟ ਫੂਡ ਆਪਾਂ ਖਾਂਨੇ ਆ ਨਾ ਆਪਣੇ ਸਾਹਮਣੇ ਬਣਾਂਦੇ ਆ, ਉਹਨਾਂ ਦਾ ਈ ਬੜਾ ਬੁਰਾ ਹਾਲ ਐ ਤੇ। ਜਦੋਂ ਆਪਾਂ ਰੈਸਟੋਰਟ ਚ ਖਾਨੇ ਆ। ਉੱਥੇ ਤਾਂ ਆਪਾਂ ਦੇਖਦੇ ਵੀ ਨੀ ਹੈਗੇ, ਉਹ ਕਿਵੇਂ ਬਣਾ ਰਹੇ ਹੈ, ਕੀ ਪਾ ਰਹੇ ਐ, ਨਾ ਕੁਛ ਉਹਨਾਂ ਦਾ ਕਈ ਵਾਰ ਫਰੈਸ਼ ਹੋਵੇ ਤੇਲ ਖ਼ਰਾਬ ਹੁੰਦਾ ਐ।
ਏ ਤਾਂ ਹੈ ਪਰ ਮੈ ਕੈਫੇ ਖਾਂਦੀ ਤਾਂ ਵੀ ਹਾਈਜੀਨ ਪਰਪਸ ਕਰਕੇ, ਸਟੌਲਸ ਤੇ ਜ਼ਿਆਦਾ ਗੰਦਾ ਹੁੰਦਾ ਐ।
ਹਾਂ ਪਤਾ ਕੀ ਚੱਕਰ ਹੈ ਸਟੌਲਸ ਤੇ ਆਪਾਂ ਨੂੰ ਦਿਖ ਜਾਂਦਾ ਸਾਹਮਣੇ। ਕੈਫੇ ਵਗੈਰਾ ਤੇ ਫੇਰ ਆਪਾਂ ਨੂੰ ਪਤਾ ਨੀ ਨਾ ਉਹਨਾਂ ਦੇ ਕਿਚਨ ਚ ਕੀ ਐ ਕੀ ਨਈਂ ਐ।
ਇਹ ਤਾਂ ਹੈ।
ਹਾਂ ਬਸ ਇਹੀ ਹੈ ਆਹ ਕੋਈ ਚੱਕਰ ਨਹੀਂ ਬਾਕੀ ਇੱਕ ਟਰੱਸਟ ਹੁੰਦਾ ਟਰੱਸਟ ਹੈਗਾ ਭਣੋ ਮਤਲਬ ਤੁਸੀਂ ਆਪ ਆਪਣੀ ਆਦਤ ਸਧਾਰ ਕੇ ਨਾ ਹਫ਼ਤੇ ਬਾਦ ਖਾਇਆ ਕਰੋ।
ਹਾਂਜੀ।
ਹੂੰ ਚਾਏ ਮੈਂ ਖਵਾ ਲਿਆ ਕਰੂੰਗਾ, ਤੁਆਨੂੰ ਆਪ ਫੋਨ ਕਰਕੇ ਹੋਰ ਦੱਸੋ।
ਨਹੀਂ ਏਦਾਂ ਤੇ ਕੁਛ ਨੀ ਆ। ਅਵੋਇਡ ਕਰ ਸਕਦੇ ਆਂ ਯੂ ਨੋ ਹਬਚੂਅਲ ਆ ਥੋੜੀ ਅਡਿਕਟ ਹੋਈ ਓਈੰ ਆਂ। ਹੌਲੀ ਹੌਲੀ ਆਦਤ ਛੁੱਟ ਦੀ ਇੱਕੋਦਮ ਤੇ ਨਈ ਕੈ ਸਕਦੇ, ਪਰ ਹਾਂ ਅਈ ਛੁਡ ਟਰਾਈ ਕੀ ਅਵੋਇਡ ਕਰਾਂ।
ਓਦਾਂ ਤੁਸੀਂ ਕੋਈ ਜਿੰਮ ਵਗੈਰਾ ਆ ਜਾਂ ਫਿਰ ਗਰਾਉਂਡ ਜਾਂਨੇ ਓ।
ਨਈ।
ਤੇ ਓ ਵੀ ਦਿੱਕਤ ਐ ਨਾ ਹੁੰਦੇ ਤੁਸੀਂ। ਮਨ ਲੋ ਤੁਸੀਂ ਹਫ਼ਤੇ 'ਚ ਦੋ ਦਿਨ ਫਾਸਟ ਫੂਡ ਖਾ ਵੀ ਰਏ ਓ, ਤੁਸੀਂ ਜਿੰਮ ਜਾਂਦੇ ਹੁੰਦੇ ਤੁਸੀਂ ਗਰਾਉਂਡ ਜਾਂਦੇ ਹੁੰਦੇ ਤੁਸੀਂ ਓਥੇ ਪਸੀਨੇ ਨਾਲ ਸਾਰਾ ਕੁਛ ਆਪਣਾ ਜੋ ਵੀ ਵੇਸਟਜ ਵਗੇਰਾ ਸਭ ਨਿਕਲ ਜਾਂਦੀ ਐ। ਆ ਹੁਣ ਤੁਸੀਂ ਕੁਛ ਵੀ ਨੀ ਕਰਦੇ ਹੈਗੇ, ਓ ਤਾਂ ਤੁਆਨੂੰ ਦੁੱਗਣਾ ਖ਼ਰਾਬ ਈ ਕਰਦਾ।
ਹੂੰ।
ਜਾਦਾ ਤਰ ਟਰਾਈ ਕਰਿਆ ਕਰੋ ਘਰੇ ਮੈਂ ਆਪਣੇ ਮੰਮਾ ਨੂੰ ਕੈ ਦਿਆ ਕਰੋ ਬਣਾ ਕੇ ਦੇ ਦਿਆ ਕਰਨਗੇ।
ਹਾਂਜੀ।
ਹੂੰ
ਸਮਝ ਗੇ।
ਹੂੰ-ਹੂੰ।
ਵਧੀਆ ਵਧੀਆ ਹੂੰ ਹੂੰ ਐਂ ਤਾਂ ਪਤਾ ਤੁਸੀਂ ਬੋਤ ਸਮਝਦਾਰ ਓ।
ਹੂੰਹੂੰ-ਨੋ ਡਾਊਟ।
ਬਾਕੀ ਓਦਾਂ ਫਾਸਟ ਫੂਡ 'ਚ ਨਾ ਕੁਛ ਹੋਰ ਕੁਛ ਹੋਰ ਚੇਂਜ ਕਰ ਲੋ ਤੁਸੀਂ। ਪੀਜ਼ਾ ਬੋਤ ਖਾਂਣੇ, ਪੀਜ਼ਾ ਨਾ ਖਾਇਆ ਕਰੋ ਏਨਾ।
ਤੇ ਚਲੋ ਓਥੇ ਵੀ ਤੇ ਖਾਂਣੀ ਆਂ।
ਹਾਂ ਓ ਵੇ ਫੇਰ ਠੀਕ ਆ ਕਿਤੇ ਨਾ ਕਿਤੇ ਪਾਣੀ ਜਾਦਾ ਹੁੰਦਾ ਓਦੇ 'ਚ। ਹੂੰ ਮਤੇ ਜੜਾ ਪੀਜ਼ਾ ਹੁੰਦਾ ਨਾ ਥੋਨੂੰ ਪਤਾ ਦੇਖਿਆ ਓਦਾ ਬੇਸ ਕਿੰਨਾ ਹਾਰਡ ਹੁੰਦਾ।
ਹੂੰ
ਓ ਸੁੱਕਾ ਮੈਦਾ ਹੁੰਦਾ ਨਿਰਾ ਈ।
ਹੂੰਅ ਇੱਕ ਦੋ ਵਾਰ ਤਾਂ ਮੈਂ ਪੀਜ਼ਾ ਖਾਧਾ। ਤੇ ਓ ਮੈਨੂੰ ਐਂਈੰ ਫੀਲ ਹੋਈ ਜਾਂਦਾ ਵੀ ਡਾਇਜੈਸਟ ਈ ਨੀ ਹੋਇਆ ਹਜੇ ਤੱਕ।
ਊੰ ਹੂੰ ਤੁਸੀਂ ਵੀ ਰਨਿੰਗ ਤੇ ਜਾਇਆ ਕਰੋ ਫੇਰ।
ਮੈਂ ਤਾਂ ਜਾਂਨਾ ਹੁੰਨਾ ਡੇਲੀ।
ਏਨੀ ਜ਼ਾਦਾ ਐਕਟਿਵ ਨੀ ਹੋ ਸਕਦੀ ਮੈਂ। ਫਿਰ ਰਨਿੰਗ ਤੇ ਵੀ ਜਾਵਾਂ।
ਕੋਈ ਨਾ ਤੁਸੀਂ ਮੇਰੀ ਸੰਗਤ 'ਚ ਘੱਟ ਰੈਣੇ ਓ ਨਾ, ਹੁਣ ਤੁਸੀਂ ਮੇਰੇ ਨਾਲ ਵਧੀਆ ਦੋਸਤੀ ਰੱਖ ਰੱਖਿਆ ਕਰੋ, ਮੈਂ ਥੋਨੂੰ ਵਧੀਆ ਆਦਤਾਂ ਪਾਇਆ ਕਰੂੰਗਾ।
ਕੋਈ ਨੀ।
ਥੋਡਾ ਸਰਕਲ ਨੀ ਸਈ ਹੈਗਾ।
ਚੇਂਜ ਮੈਂ ਖਾਂਦੀ।
ਨਾ, ਬਸ। ਸਰਕਲ ਚੇਂਜ ਕਰਨ ਦੀ ਲੋੜ ਨੀ ਸਰਕਲ ਥੋੜਾ ਜਾ ਵੱਡਾ ਕਰਦੋ ਮੈਂ ਅਡਜੈਸਟ ਹੋਜਾ।
ਕੋਈ ਨੀ।
ਵਧੀਆ ਥੋਨੂੰ ਵਧੀਆ ਚੀਜ਼ਾਂ ਸਿਖਾਇਆ ਕਰੂੰਗਾ ਨਾਲੇ।
ਹਮ ਹਮ ਸੀਰਸ਼ ਸੀਰਸ਼।
ਹਮ ਹਮ ਸਈ ਐ ਸਈ ਐ। ਹੋਰ ਫਿਰ ਕਿਵੇਂ? ਤੁਸੀਂ ਲੈਣ ਆਓਗੇ ਮੈਨੂੰ ਸ਼ਾਮ ਨੂੰ?
ਵੇਖੇਔ।
ਹਮ ਤੁਸੀਂ ਆ ਜਔ।
ਔਕੇ। ਕੀ ਕੈ ਰਏ ਔ।
ਮੈਂ ਕਿਆ ਸਕੂਟੀ ਤੇ ਚੱਲਾਂਗੇ।
ਔਕੇ।
ਹਮ ਹਮ ਨਾਲੇ ਬਜ਼ਾਰ ਘੁੰਮ ਲੈਂਦਾ ਬੰਦਾ ਨਈ ਤਾਂ ਕਾਰ ਤੇ ਕਿੱਥੇ ਘੁੰਮਿਆ ਜਾਂਦਾ।
ਔਕੇ।
ਤੁਸੀਂ ਆ ਜਓ ਫੇਰ ਹੈਂਜੀ।
ਤੁਸੀਂ ਫਰੀ ਹੋ ਕੇ ਮੈਨੂੰ ਕਾਲ ਯਾਂ ਮੈਸੇਜ ਕਰ ਦੇਔ।
ਕਿਦਾਂ।
ਮੈਂ ਕਿਆ ਜਦੋਂ ਵੀ ਤੁਸੀਂ ਫ੍ਰੀ ਹੋਏ ਆਪਨੇ ਕੰਮ ਤੋਂ। ਸਾਢੇ ਪੰਜ ਵਜੇ ਪੰਜ ਵਜੇ ਤੇ ਮੈਨੂੰ ਕੋਲ ਜਾਂ ਫੇਰ ਮੈਸੇਜ ਕਰਕੇ ਦੱਸ ਦਿਓ ਨਾ ਫਿਰ ਮੈਂ ਉਦੋਂ ਆ ਜੂੰਗੀ।
ਬਸ ਮੈਂ ਪੰਜ ਵੱਜ ਕੇ ਪੰਜ ਦਸ ਤੇ ਫ੍ਰਰੀ ਹੋ ਜਾਨਾ ਜਮਾ ਤੁਸੀਂ ਤੁਸੀਂ ਬਸ ਪੂਰੇ ਸਾਢੇ ਪੰਜ ਮੇਰੇ ਕੋਲ ਪੋਂਚ ਜਓ।
ਔਕੇ।
ਹਮ ਬਿਨਾਂ ਫੋਨ ਕਰੇ ਬਿਨਾਂ ਮੈਸੇਜ ਕਰੇ ਮੈਂ ਥੋਨੂੰ ਰੈਡੀ ਮਿਲੂ।
ਔਖੇ। ਠੀਕ ਐ।
ਹੋਰ ਦੱਸੋ।
ਓਏ ਬਸ।
ਅੱਜ ਨਾਲੇ ਮੇਰੀ ਸੋਚ ਮੈਂ ਛੇਕ ਪੀ ਲਵਾ ਯਾਰ ਪੁੱਤ ਮਾੜੀ ਮੋਟੀ ਕੰਪ ਪਨੀ ਦੇ ਦਾਗਾਂ ਤਾਨੂ ਮੈਂ ਫਾਸਟ ਫੂਡ ਜਿਆਦਾ ਮੈਨੂੰ ਪਸੰਦ ਨੀ।
ਔਕੇ।
ਫੇਰ ਗਰਾਉਂਡ ਜਾਨ ਦਾ ਕੋਈ ਫੇਦਾ ਨੀ ਹੁੰਦਾ ਢਿੱਡ ਬੋਤ ਬਾਰ ਨਿਕਲ ਆਂਦਾ।
ਅਹ ਮੈਨੂੰ ਕੋਈ ਅਸਰ ਨਈ ਐ ਮੈਂਨੇ ਕੇਣਾ ਵੇਟ ਗੇਨ ਹੋਨਾ ਫਾਸਟ ਫੂਡ ਨਾਲ।
ਅੱਛਾ ਤੁਸੀਂ ਗੇਨ ਕਰਨਾ?
ਨਹੀਂ ਹੁੰਦਾ ਈ ਨੀਂ ਮੈਂ ਜਿੰਨਾ ਮਰਜ਼ੀ ਫਾਸਟ ਫੂਡ ਖਾਲਾਂ ਮੇਰਾ ਵੇਟ ਗੇਨ ਨੀਂ ਹੁੰਦਾ ਫਾਸਟ ਫੂਡ ਨਾਲ।
ਹਮ। ਗੇਨੀ ਪਰ ਵਧੀਆ ਨੀ ਹੁੰਦੀ ਫਾਸਟ ਫੂਡ ਵਾਲੀ ਗੇਨੀ। ਬੰਦੇ ਨੂੰ ਜਮਾਂ ਸੋਫਟ ਜਿਆ ਕਰ ਦਿੰਦਾ ਫਾਸਟ ਫੂਡ। ਹੈਲੋ ਹੈਲੋ ਚਲੋ ਠੀਕ ਹੈ ਜੀ ਸਸ਼ੀ ਕਾਲ।